ਹੈਲੋ! ਸਾਸਰੀ ਕਾਲ ਭੈਣ ਜੀ। ਹੋਰ ਕੀ ਹਾਲ ਚਾਲ ਐ?
ਬਸ ਵਧੀਆ। ਤੁਸੀਂ ਦੱਸੋ?
ਹਾਂ! ਮੈਂ ਵੀ ਵਧੀਆ। ਸਹੀ ਏ।
ਖ਼ਾਲੀ।
ਹੋਰ! ਬਸ। ਹਾਂ! ਕੁਛ ਨਹੀਂ! ਆਸ ਤਾਂ ਮੇਰਾ ਪੂਰਾ ਦਿਨ ਬੇਕਾਰ ਹੋ ਗਿਆ। ਕੋਈ ਕੰਮ ਨਹੀਂ ਹੋ ਪਾਇਆ। ਉਹੀ ਓ ਮੈਂ ਸੋਚ ਰਹੀ ਸੀ। ਕੀ ਟਾਈਮ ਮੈਨੇਜਮ ਜ਼ਿੰਦਗੀ 'ਚ ਕਿੰਨਾ ਇਪੋਰਟੈਂਟ ਏ।
ਉਹ ਤੇ, ਹੈ! ਹੀ! ਹੈ। ਜੇ ਤੁਸੀਂ ਅਹ ਰਾਤ ਨੂੰ ਹੀ ਕੱਲ ਦੀ। ਤਿਆਰੀ ਕਰਕੇ ਰੱਖੋਗੇ ਨਾ। ਕੀ, ਕੀ ਕੰਮ ਕਦੋਂ ਕਰਨਾ ਹੈ ਤੇ, ਅਸੀਂ ਟਾਈਮ ਮੈਨੇਜਮੈਂਟ ਆਰਾਮ ਨਾਲ ਕਰ ਸਕਦੇ ਐ।
ਬਿਲਕੁਲ। ਓਹੀਓ ਸੀਜ ਐ। ਟਾਈਮ ਮੈਨੇਜਮੈਂਟ ਕਰਕੇ ਰੱਖੋ। ਤੇ ਸਾਡਾ ਕੀ ਐ। ਸਾਡੀ ਜੋ ਲਾਈਫ ਏ। ਬਾਈ ਬੈਲੇੈਂਸ ਹੁੰਦੀ ਏ। ਨਾ। ਔਰ ਵਰਕ ਹੋਰਸ ਸੀ ਜੋਂ ਲਾਈਫ ਹੈ। ਉਹਨੂੰ ਬੈਲੇੈਂਸ ਕਰ ਪਾਦੇ ਓ। ਸਾਡਾ ਟਾਈਮ ਵੀ ਕੰਮ ਨਾ ਅ ਓ ਲਬ ਕੰਮ ਟਾਈਮ ਨਾਲ ਹੋ ਬੰਨਦਾ ਹੈ। ਐਵੇਂ! ਕੀ ਏ! ਟਾਈਮ ਵੇਸਟ ਹੁੰਦਾ ਰਹਿੰਦਾ। ਇੱਕ ਕੰਮ ਕੀ ਤਾਂ। ਇੱਕ ਕਿੱਤਾ ਹੀ ਨੀ। ਕਿਸੇ ਹੋਰ ਕੰਮ 'ਚ ਤੇ, ਇੰਨਾ ਟਾਈਮ ਲੱਗ ਗਿਆ, ਕਿ ਦੂਜੇ ਦੇ ਵੱਲ ਦੇ ਕੇ ਹੀ ਨੀ ਬਾਏ।
ਹਾਂਜੀ। ਨਾਲੇ ਅੱਜ- ਕੱਲ੍ਹ ਤੇ ਨਾ ਟਾਈਮ ਜ਼ਿਆਦਾਤਰ ਨਾ ਹੈ। ਫੋਨ, ਟੀਵੀ ਇਹਨਾਂ ਨੇ ਬੜਾ ਖ਼ਰਾਬ ਕਰ ਰੱਖਿਆ ਐ।
ਹਾਂਜੀ।
ਜੇ ਤੁਸੀਂ ਕੋਈ ਕੰਮ ਕਰਨਾ ਚਾਦੇ ਹੋ? ਟਾਈਮ ਟੂ ਟਾਈਮ ਕਿਸੇ ਦਾ ਫੋਨ ਆ ਜਾਏ। ਜਾਂ, ਤੁਸੀਂ ਕੋਈ ਰੀਲ ਸਕਰੋਲ ਕਰਕੇ ਦੇਖ ਰਹੇ ਔ। ਤੇ, ਦੇਖੋ! ਤੁਹਾਡਾ ਟਾਈਮ ਮੈਨੇਜਮੈਂਟ ਪੂਰਾ ਹਿਲ ਜਾਏਗਾ। ਉਹ ਕੰਮ ਟਾਈਮ ਸਿਰ ਨਹੀਂ ਹੋ ਪਾਏਗਾ।
ਹੋਰ! ਕੀ! ਹੁਣ ਸੋਚੋ ਕਿ ਫੋਨ ਮੈਂ ਅੱਦੇ ਘੰਟੇ ਚਲਾਵਾਂਗੀ। ਪਰ ਉਹ ਦੇਖਦੇ- ਦੇਖਦੇ ਕਿਵੇਂ ਟਾਈਮ ਬੀਤਦਾ ਚਲਾ ਜਾਂਦਾ ਏ। ਬਸ ਉੱਥੇ ਹੀ ਸਾਰਾ ਮੈਨੇਜਮੈਂਟ ਖਰਾਬ ਹੋ ਜਾਂਦਾ ਐ।
ਹਾਂਜੀ। ਨਾਲੇ ਦੇਖੋ ਅੱਜ- ਕੱਲ੍ਹ ਤੇ, ਲੋਕੀ ਨਾ ਲੇਟ ਸੌਂਦੇ ਨੇ, ਫੋਨ ਦੇਖਦੇ-ਦੇਖਦੇ ਏਦੇ ਨਾ ਟਾਈਮ ਮੈਨੇਜਮੈਂਟ ਬੜਾ ਡਿਸਟਰਬ ਹੋ ਗਿਆ। ਤੇ ਸਵੇਰੇ ਉੱਠਦੇ ਵੀ ਫੇਰ ਲੇਟ ਐ। ਜੇ ਅਸੀਂ ਸੋਚਦੇ ਵੀ ਏ ਕਿ, ਰਾਤ ਨੂੰ ਛੇਤੀ ਕਰਕੇ ਕੰਮ ਸੋ ਜਾਈਏ। ਸਵੇਰੇ ਉੱਠ ਜਾਈਏ। ਤੇ ਫੋਨ ਦੇਖਦੇ-ਦੇਖਦੇ ਹੀ ਟਾਈਮ ਇੰਨਾ ਹੋ ਜਾਏਗਾ, ਕਿ ਸਵੇਰੇ ਉੱਠ ਹੀ ਨੀ ਪਾਉਗੇ।
ਹਾਂਜੀ। ਸਹੀ ਗੱਲ ਹੈ, ਕੋ ਅਸੀਂ ਟਾਈਮ ਨਾਲ ਸੋਚ ਕੇ ਬੈਠੇ ਹ ਨਾ। ਕਿ ਇੰਨੇ ਵਜੇ ਅਸੀਂ ਇਹ ਕਰਾਂਗੇ, ਇੰਨੇ ਵਜੇ ਇਹ ਕਰਾਂਗੇ ਤੇ ਉਵੇਂ ਪੂਰਾ ਦਿਨ ਫ। ਸਾਡੇ ਸਾਰੇ ਕੰਮ ਨਿਪੜ ਪਾਉਣ।
ਅੱਜ ਮੇਰੇ ਨਾਲ ਵੀ ਇਹੀ ਹੋਇਆ। ਅੱਜ ਮੇਰੇ ਨਾਲ ਵੀ ਇਹੀ ਹੋਇਆ, ਇਹੀ ਪ੍ਰੋਬਲਮ ਹੋਈ ਕਿ ਪ- ਮੈਨੇਜਮੈਂਟ ਨਹੀਂ ਹੋ ਰਿਹਾ ਸੀ ਬਾਰ- ਬਾਰ ਬਾਰ- ਬਾਰ ਕਿਸੇ ਦਾ ਕਿਸੇ ਦਾ। ਫੋਨ ਆਈ ਹੀ ਜਾ ਰਿਹਾ ਸੀ, ਤੇ ਉਸੇ ਨਾਲ ਇੰਨੀ ਪ੍ਰੋਬਲਮ ਹੋ ਗਈ। ਕਿ ਮਤਲਬ ਮੈਂ ਸੋਚ ਕੇ ਰੱਖੇ ਸੀ। ਹੁਣ ਇਹ ਕੰਮ ਕਰਕੇ ਅੱਜ ਸਾਫ਼- ਸਫ਼ਾਈਆਂ ਕਰਨੀਆਂ ਜੀ ਇਹ ਕਰਨਾ ਹੈ, ਉਹ ਕਰਨਾ। ਲੇਕਿਨ ਬਾਈ ਹੋ ਰਿਹਾ ਸੀ ਕੰਮ ਲੇਕਿਨ ਇੰਨਾ ਡੀਲੇ ਕੰਮ ਚੱਲ ਰਿਹਾ ਸੀ ਨਾ, ਕਿ ਉਹ ਟਾਈਮ ਮੈਨੇਜਮੈਂਟ ਪੂਰਾ ਡਿਸਟਰਬ ਕਰ ਰੇਹਤਾ।
ਹਾਂਜੀ ਉਹ ਪਿੱਛੇ ਕੀ ਕੋਈ ਐਕਸਟਰਾ ਕੰਮ ਆ ਹੀ ਜਾਂਦਾ ਹੈ। ਜਿੰਨਾ ਮਰਜ਼ੀ ਸੋਚ ਲੋ ਕਿ ਨਹੀਂ, ਮੈਂ ਇਹ ਕੰਮ ਇੰਨਾ ਕੰਮ, ਇੰਨੀ ਦੇਰ ਚ ਨਿਪਟਾ ਲਾਂਗੀ। ਲੇਕਿਨ ਨਹੀਂ, ਉਹ ਵਿੱਚੋਂ ਕੁਛ ਨਾ ਕੁਛ ਐਕਸਟਰਾ ਆ ਜਾਂਦਾ ਹੈ, ਬਸ ਉਹਨੂੰ ਕਰਨ ਲੱਗੋ। ਜਿਹੜਾ ਸਾਡਾ ਮੇਨ ਟਾਰਗੇਟ ਹੁੰਦਾ ਉਹ ਐ ਵੀ ਨੀ ਹੋ ਪਾਉਂਦਾ।
ਹਾਂਜੀ ਤੁਸੀਂ ਬਿਲਕੁਲ ਸਹੀ ਕਿਹਾ, ਇਹੀ ਗੱਲ ਹੁੰਦੀ ਹੈ। ਕਿ ਮਤਲਬ ਨਾ ਕੰਮ ਟਾਈਮ ਟੂ ਟਾਈਮ ਹੋ ਹੀ ਨਹੀਂ ਪਾਉਂਦਾ ਉਸੇ ਵਿੱਚ ਨਾ। ਕਦੀ ਕੋਈ ਆ ਗਿਆ ਜੀ, ਕਦੀ ਫੋਨ ਆ ਗਿਆ ਜੀ। ਕਦੀ ਅਸੀਂ ਟੀ ਵੀ ਵੇਖ ਲਿਆ, ਕੋਈ ਨਿਊਜ਼ ਆ ਗਈ, ਕੋਈ ਆ ਗਿਆ, ਓਸ ਨਾਲ ਗੱਲਾਂ ਕਰ ਲਈਆਂ, ਕਿ ਅੱਜ ਐ ਹੋ ਗਿਆ, ਅਜ ਔ। ਉਸੇ ਨਾਲ ਸਾਰਾ ਟਾਈਮ ਮੈਨੇਜਮੈਂਟ ਹਿਲ ਜਾ ਰਿਹਾ, ਤੇ ਸਾਨੂੰ ਇੱਕ ਇੱਕ ਨਾ ਰੂਟੀਨ ਫੋਲੋ ਕਰਨ ਦੀ ਬਹੁਤ ਲੋੜ ਹੈ।
ਹਾਂਜੀ ਹੋਰ ਕੀ। ਹੁਣ ਅਸੀਂ ਰਾਤੀ ਨੀ ਸੌ ਪਾਉਂਦੇ ਜਲਦੀ। ਹਨਾ ਰਾਤੀ ਅਸੀਂ ਰਾਤ ਦਾ ਸਾਡਾ ਟਾਈਮ ਸਹੀ ਨਹੀਂ ਹੈ ਰਾਤੀ ਨੀ ਸੋਵਾਂਗੇ ਤੇ ਸਵੇ- ਸਵੇਰੇ ਨਹੀਂ ਉੱਠਾਂਗੇ, ਤੇ ਜੇ ਸਵੇਰੇ ਨਹੀਂ ਉੱਠਾਂਗੇ ਤਾਂ ਫੇਰ ਸਾਡਾ ਸਾਬ ਕੰਮ ਲੇਟ ਹੁੰਦਾ ਜਾਂਦਾ ਹੈ, ਬਸ ਸਵੇਰੇ ਹੁੰਦਾ ਏ। ਟਾਈਮ ਮੈਨੇਜਮੈਂਟ ਤ ਖ਼ਤਮ ਹੋ ਜਾਂਦਾ ਹੈ ਸਾਡਾ।
ਔਰ ਨਾਲੇ ਹੁਣ ਕੀ ਹੋ ਰਿਹਾ ਨਾ, ਲੋਕੀ ਟਾਈਮ ਮੈਨੇਜਮੈਂਟ ਨਹੀਂ ਕਰ ਪਾ ਰਹੇ, ਤੇ ਦੇਖੋ ਟਾਈਮ ਸਿਰ ਸੋ ਨਹੀਂ ਪਾ ਰਹੇ। ਟਾਈਮ ਸਿਰ ਉੱਠ ਨਹੀਂ ਪਾ ਰਹੇ, ਟਾਈਮ ਸਿਰ ਖਾ ਨਹੀਂ ਪਾ ਰਹੇ, ਤੇ ਬੋਡੀ ਵਿੱਚ ਵੀ ਕਿੰਨੀ ਪ੍ਰੋਬਲਮਸ ਹੁੰਦੀ ਹੈ, ਤੇ ਸਾਨੂੰ ਇੱਕ ਟਾਈਮ ਰੂਟੀਨ ਬਣਾਉਣ ਦੀ ਬਹੁਤ ਲੋੜ ਹੈਗੀ। ਕੀ ਜਿਸੇ ਨਾਲ ਅਸੀਂ ਇਹ ਸਭ ਇਸ਼ੂਜ ਨਾ ਫੇਸ ਕਰ ਪਾਏ।
ਹਾਂਜੀ ਬਿਲਕੁਲ ਸਹੀ ਗੱਲ ਐ, ਵਰਕ ਬੈਲੇੈਂਸ ਹੋ ਹੀ ਨਹੀਂ ਪਾਣਦਾ ਹੈ, ਪਤਾ ਹੈ। ਸਬ ਕੁਝ ਜੋ ਡਿਸਿਪਲਨ ਨਾਲ ਚ ਚੱਲਣਾ ਚਾਹੀਦਾ ਹੈ ਨਾ। ਉਹ ਚੱਲ ਹੀ ਨਹੀਂ ਪਾਣਦਾ ਹੈ।
ਹਾਂਜੀ। ਕਿ ਸਵੇਰੇ ਛੇਤੀ ਉਠੇ, ਥੋੜੀ ਜਿਹੀ ਐਕਸਰਸਾਈਜ਼ ਕਰੇ। ਆਪਣਾ ਹੈ ਕਿ ਨੀ, ਥੋੜਾ ਜਿਹਾ ਐਕਸਰਸਾਈਜ਼ ਕਰਨ ਤੋਂ ਬਾਅਦ ਅਸੀਂ। ਆਪਣਾ ਬ੍ਰੇਕਫਾਸਟ ਕਰੀਏ ਤੇ ਟਾਈਮ ਦੇਖੋ ਕਿੰਨਾ ਵਧੀਆ ਹੁੰਦਾ ਮਤਲਬ। ਬੋਡੀ ਵੀ ਫਿਟ, ਔਰ ਤੁਸ ਉਹ ਫਰੈਸ਼ ਇਨਾ ਲੱਗੇਗਾ ਨਾ ਉਸ ਦਿਨ। ਤੁਸੀਂ ਸਮਝ ਨਹੀਂ ਪਾਓਗੇ ਕਿ ਇੰਨਾ ਫਰੈਸ਼ ਲੱਗੇਗਾ ਇੰਨੇ ਐਕਟਿਵ ਰਹੋਗੇ ਤੁਸੀਂ।
ਹਾਂਜੀ ਸਹੀ ਗੱਲ ਐ।
ਔਰ ਸਭ ਤੋਂ ਜ਼ਿਆਦਾ ਹੈ ਕਿ, ਟਾਈਮ ਸਿਰ ਸੋਨਾ ਅੱਠ ਘੰਟੇ ਆ ਦੀ ਨੀਂਦ ਪੂਰੀ ਹੋਣੀ ਚਾਹੀਦੀ ਹੈ, ਜੋ ਕਿ ਅੱਜ ਕੱਲ। ਕਿਸੇ ਦੀ ਨਹੀਂ ਹੋ ਪਾ ਰਹੀ ਹੈ, ਕਿਉਂਕਿ ਟਾਈਮ ਮੈਨੇਜਮੈਂਟ ਹੀ ਨਹੀਂ ਹੋ ਪਾ ਰਿਹਾ।
ਸਹੀ ਗੱਲ ਏ। ਬਸ ਅਸੀ ਲੋਕ ਬ ਸੋਚਦੇ ਰਹਿ ਜਾਂਦੇ ਆ ਕਿ ਨਹੀਂ ਕਰਾਂਗੇ - ਕਰਾਂਗੇ। ਲੇਕਿਨ ਇੱਕ ਪ੍ਰੋਪਰ ਤਰੀਕੇ ਨਾਲ ਹੁੰਦਾ ਹੈ। ਵਰਕ ਬੈਲਸ ਸ, ਕੋਈ ਨੀ ਪ।
ਅ ਦੇਖੋ ਅੱਠ, ਅੱਠ ਵਜੇ ਮਤਲਬ ਅੱਠ ਜਾਂ ਨੌ ਵਜੇ ਤੱਕ ਅਸੀਂ ਨੂੰ ਨਾ ਸੌ ਜਾਣਾ ਚਾਹੀਦਾ ਹੈ। ਤੇ ਸਵੇਰੇ ਛੇ ਵਜੇ ਜਾੱਗੇ ਤੇ ਪੂਰੀ ਨੀਂਦ ਹੋ ਜਾਂਦੀ ਹੈ। ਹੁਣ ਅਗਰ ਅਸੀਂ ਸੋਵਾਂਗੇ ਗਿਆਰਾਂ, ਬਾਰਾਂ ਇੱਕ ਇੱਕ ਵਜੇ ਔਰ ਸਵੇਰੇ ਛੇ ਵਜੇ ਫਿਰ ਜਗ ਜਾਂਦੇ ਨੇ, ਤੇ ਉਸਦੇ ਨਾਲ ਕੀ ਤੁਸੀਂ ਆਪਣੀ ਬੋਡੀ ਨੂੰ ਕੀ ਇਹ ਸਪੋਰਟ ਕਰੋਗੇ। ਤੇ ਬੋਡੀ ਤੇ ਡੇ ਵੀ ਡੇ ਵੀਕ ਹੋਈ ਜਾ ਰਹੀ ਹੈ।
ਹਾਂ, ਬਿਲਕੁਲ ਸਹੀ ਗੱਲ ਹੈ।
ਕਿਉਂਕਿ ਪੂਰੇ ਦਿਨ ਵਿੱਚ ਇੰਨਾ ਕੰਮ, ਰੂਟੀਨ ਡੇਲੀ ਰੂਟੀਨ ਹੁੰਦੇ। ਇਹ ਕਰਲੋ ਜੀ, ਕੱਪੜੇ ਧੋਲੋ ਜੀ, ਖਾਣਾ ਬਣਾ ਲੋ ਜੀ, ਬਰਤਨ ਕਰਲੋ, ਬੱਚਿਆਂ ਨੂੰ ਦੇਖਲੋ ਬੱਚਿਆਂ ਦੀ ਪੜ੍ਹਾਈ ਹੀ ਦੇਖਲੋ ਸਕੂਲ ਤੋਂ ਲੈ ਆਓ, ਇਹੀ ਸਭ ਰੂਟੀਨ ਵਿੱਚ ਨਾ ਬਿਲਕੁਲ ਮਤਲਬ ਨਾ ਇਹ ਹੋ ਰਿਹਾ ਡਿਸਟਰਬਿੰਗ ਹੋ ਰਿਹਾ ਤੇ ਸਾਨੂੰ ਇੱਕ ਰੂਟੀਨ ਬਹੁਤ ਜ਼ਰੂਰੀ ਹੈ ਸੈੱਟ ਕਰਨਾ, ਕਿ ਇੰਨੇ ਟਾਈਮ ਵਿੱਚ ਇੰਨਾ ਕੰਮ ਕਰੋ, ਤਦ ਤੱਕ ਫੋਨ ਨੂੰ ਹੱਥ ਨਾ ਲਗਾਓ।
ਹਾਂ, ਸਹੀ ਗੱਲ ਹੈ। ਲੇਕਿਨ ਇਹ ਵੀ ਹੈ ਨਾ ਕੋਈ ਫੋਨ ਅਗਰ ਕਰ ਰਿਹਾ ਹੈ, ਤਾਂ ਉਹਨੂੰ ਮਨਾ ਵੀ ਨਹੀਂ ਕਰ ਸਕਦੇ। ਹੈ ਨਾ, ਉਹ ਅਸੀਂ ਨਹੀਂ ਚੁੱਕ ਚੁੱਕਣਗੇ ਤੇ ਕਿੰਨੀ ਵਾਰ ਨੀ ਚੁੱਕਣਗੇ, ਕਿੰਨੇ ਦਿਨ ਨੀ ਚੁੱਕਣਗੇ, ਸਾਡੇ ਰੂਟੀਨ ਦੇ ਚੱਕਰ ਚ' ਹੈ ਨਾ, ਤੇ ਥੋੜਾ ਬਹੁਤ ਤੇ ਹੋਈ ਹੁੰਦਾ ਇਹ ਕਿ, ਥੋੜਾ ਬਹੁਤ ਤੇ ਇੱਧਰ ਉੱਧਰ ਹੋ ਹੀ ਜਾਂਦਾ ਹੈ। ਹੈ ਨਾ, ਲੇਕਿਨ ਫਿਰ ਵੀ ਜਿੰਨਾ ਜਿੰਨਾ ਹੁਣੇ ਹੋ ਰਿਹਾ ੳਨਾ ਨਹੀਂ ਹੋਣਾ ਚਾਈਦਾ, ਕਿ ਜੋ ਅਸੀਂ ਸੋਚਿਆ ਸੀ ਉਹ ਬਿਲਕੁਲ ਵੀ ਨਹੀਂ ਹੋ ਪਾਇਆ। ਹਨਾ ਜਾਂ ਕਦੇ ਹੋਈ ਨਹੀਂ ਵ ਰਿਹਾ, ਹਨਾ
ਹਾਂਜੀ। ਨਹੀਂ ਨਹੀਂ, ਉਹ ਤਾਂ ਹੈ ਹੀ ਹੈ। ਨਾਲੇ ਕੀ ਹੈ ਕਿ ਸਾਨੂੰ, ਮਤਲਬ ਰਾਤੀ ਨਾ ਛੇਤੀ ਸੋਣ ਦੀ ਪਹਿਲੇ ਤਾਂ ਆਦਤ ਆਣੀ ਹੈ ਦੇਖੋ। ਪਹਿਲੇ ਦੇ ਲੋਕੀ ਸੀਗੇ, ਉਹ ਕਿਸ ਤਰਾਂ ਰੂਟੀਨ ਫੋਲੋ ਕਰਦੇ ਸੀ। ਕਿ ਰਾਤ ਨੂੰ ਸ਼ਾਮੀ ਸੱਤ ਵਜੇ ਰੋਟੀ ਖਾ ਲੀ। ਨੌ ਵਜੇ ਸੋ ਗਏ, ਸਵੇਰੇ ਚਾਰ ਪੰਜ ਵਜੇ ਜਗ ਜਾਂਦੇ ਸੀ। ਤੇ ਪੂਰਾ ਦਿਨ ਮਤਲਬ ਆਪਣਾ ਇੱਕ ਰੂਟੀਨ ਰੱਖਦੇ ਸੀ, ਕਿ ਸਵੇਰੇ ਸੱਤ ਵਜੇ ਨਾਸ਼ਤਾ ਕਰ ਲਿਆ ਚਾਹ ਚੂ ਪੀ ਕੇ ਉਸ ਤੋਂ ਬਾਅਦ ਫੇਰ ਕੰਮ ਤੇ ਚਲੇ ਗਏ। ਫੇਰ ਸ਼ਾਮਾਂ ਨੂੰ ਆ ਗੇ ਤਿੰਨ ਚਾਰ ਵਜੇ ਤੱਕ, ਆ ਕੇ ਥੋੜਾ ਜਿਹਾ ਰੈਸਟ ਰੂਸਟ ਕਰ ਕੇ ਤੇ ਫੇਰ ਰਾਤ ਦੀ ਰੋਟੀ ਵਾਸਤੇ ਲੱਗ ਜਾਂਦੇ ਸੀ, ਸੱਤ ਵਜੇ ਤੱਕ ਖਾਓ। ਤੇ ਆਰਾਮ ਕਰੋ।
ਹਾਂ, ਬਿਲਕੁਲ ਸਹੀ ਗੱਲ ਏ।
ਹੁਣ ਤੇ ਟਾਈਮ ਇੰਨਾ ਮਤਲਬ ਖ਼ਰਾਬ ਹੋ ਚੁੱਕਿਆ ਲੋਕਾਂ ਦਾ ਕਿ ਕੀ ਬੋਲਾ ਮੈਂ, ਕਿ ਬੜਾ ਹੀ ਖਰਾਬ ਰੂਟੀਨ ਚੱਲ ਰਿਹਾ ਹੈ।
ਤੇ ਇਹ ਅੱਜ ਕਲ ਫੋਨਾਂ ਦਾ ਚੱਕਰ ਹੈ ਨਾ ਖ਼ੋਨ ਦੀ ਵਜ੍ਹਾ ਨਾਲ, ਕੀ ਇੱਕ ਵਾਰ ਅਸੀਂ ਲਗਨ ਲੱਗ ਗਏ ਤੇ ਬਸ ਉੱਥੇ ਹੀ ਟਾਈਮ ਨਿਕਲ ਜਾਂਦਾ ਹੈ। ਹਨਾ ਪਹਿਲੇ ਤਾਂ ਲੋਕੀ ਕਰ ਲੈਂਦੇ ਸੀਗੇ, ਫੋਨ ਦਾ ਚੱਕਰ ਨੀ ਹੁੰਦਾ ਸੀ ਨਾ ਤਾਨੂੰ ਹੈ ਨਾ ਲੇਕਿਨ ਅੱਜ-ਕੱਲ ਤਾਂ ਸਭ ਦੇ ਹੱਥਾਂ ਚ ਫੋਨ ਬਸ ਕਦੀ ਕਾਲ ਆ ਗਈ ਤੇ ਕਦੇ ਕਦੀ ਇੰਸਟਾਗ੍ਰਾਮ ਚਲਾ ਲਿਆ। ਬਸ ਉੱਥੇ ਸਾਰਾ ਵਰਕ ਬੈਲੇਂਸ ਜੋ ਏ ਖ਼ਰਾਬ ਹੋ ਜਾਂਦਾ ਐ। ਹਨਾ ਫਿਰ ਇਹ ਟਾਈਮ ਨਾਲ ਕੰਮ ਨੀ ਹੁੰਦਾ। ਤੇ ਟਾਈਮ ਨਾਲ ਕੰਮ ਨੀ ਹੁੰਦਾ ਤੇ ਫਿਰ ਕੀ ਏ, ਗੋਲ ਸਾਡੇ ਅਚੀਵ ਨੀ ਹੋ ਪਾਂਦੇ। ਹੈਨਾ ਫਿਰ ਕੀ ਦੀਲੇ ਹੋ ਰਿਹਾ ਐ ਕੰਮ ਚ, ਅੱਜ ਦਾ ਕੰਮ ਅਸੀਂ ਕੱਲ ਕਰ ਰਨੇ ਆ ਤੇ ਕੱਲ ਦਾ ਪਰਸੋਂ ਕਰ ਰਹੇ ਆ।
ਇਹੀ-ਇਹੀ ਕੰਮ ਚੱਲ ਰਿਹਾ ਐਕਚੁਲੀ ਔਰ ਨਾਲੇ ਇਸ ਦੇ ਨਾਲ ਦੇਖੋ ਬੱਚੇ ਵੀ ਰੂਟੀਨ ਤੇ ਨੀ ਰਹਿ ਰਹੇ ਨੇ, ਬੱਚਿਆਂ ਦੀ ਵੀ ਮਤਲਬ ਪੜ੍ਹਾਈ ਵੀ ਐਵੇਂ ਚੱਲ ਰਹੀ ਰੂਟੀਨ ਨੀ ਫੋਲੋ ਹੈਗਾ ਬੱਚਿਆਂ ਨੂੰ ਕਦੀ ਹੋਮਵਰਕ ਮਿਲਦਾ ਐ। ਤੇ ਬੱਚਿਆਂ ਦਾ ਮੂਡ ਹੁੰਦਾ ਤੇ ਉਹ ਬਹਿ ਗਏ ਪੜ੍ਹਨ ਨੂੰ, ਅਸੀਂ ਡਾਹਣ ਨੀ ਤ ਤੇ ਪੜ੍ਹਨ ਨੂੰ ਬਹਿ ਗਏ। ਜੇ ਨਈ ਐ ਤੇ ਉਹ ਜੀ ਫੋਨ ਦੇਖ ਰਹੇ ਨੇ, ਗੇਮਾਂ ਖੇਡ ਰਹੇ ਨੇ ਤੇ ਏਕ ਰੂਟੀਨ ਫੋਲੋ ਹੀ ਨੀ ਹੋ ਪਾ ਰਿਹਾ ਏ।
ਸਹੀ ਗੱਲ ਏ ਬਿਲਕੁਲ। ਹੈਨ ਡਿਸਪਲਿਨ, ਡਿਸਿਪਲਿਨ ਵੀ ਰਹਿ ਗਿਆ ਹਾਂਜੀ। ਤੇ ਬਿਲਕੁਲ
ਮੈਨੂੰ ਤਾਂ ਲੱਗਦਾ ਜਿੱਦਾਂ ਬੱਚਿਆਂ ਦਾ ਟਾਈਮ ਟੇਬਲ ਬਣਾਏ ਨਾ ਸਕੂਲ ਦਾ ਉਸ ਤਰ੍ਹਾਂ ਸਾਨੂੰ ਰੂ ਡੇਲੀ ਇੱਕ ਰੂਟੀਨ ਦਾ ਟਾਈਮ ਟੇਬਲ ਬਨਣ ਦੀ ਲੋੜ ਐ। ਜੋ ਕਿ ਬਹੁਤ ਇੰਪੋਰਟੈਂਟ ਏ ਉਸ ਦੇ ਨਾਲ ਹੀ ਅਸੀਂ ਫੋਲੋ ਕਰਾਂਗੇ ਤੇ ਵਧੀਆ ਰਹੇਗਾ ਕੰਮ
ਸਹੀ ਗੱਲ ਐ। ਟਾਈਮ ਟੇਬਲ ਤੇ ਬਨਾਨਾ ਹੀ ਚਾਹੀਦਾ ਐ, ਘਰ ਵਾਸਤੇ ਵੀ, ਸਕੂਲ ਵਾਸਤੇ ਤਾਂ ਹੁੰਦਾ ਹੀ ਐ।
ਹਾਂਜੀ ਏ ਉਹੀ ਗੱਲ ਏ ਕਿਉਂਕਿ ਇਸ ਤਰ੍ਹਾਂ ਤੇ ਰੂਟੀਨ ਫੋਲੋ ਹੋ ਨੀ ਪਾਏਗਾ।
ਬਿਲਕੁਲ, ਸਹੀ ਗੱਲ ਐ।
ਤੇ ਸਾਨੂੰ ਐਵੇਂ ਹੀ ਸਟੇਕ ਹੋ ਕੇ ਆਪਣਾ ਰੂਟੀਨ ਫੋਲੋ ਕਰਨਾ ਪਏਗਾ।
ਹਾਂ ਸਹੀ ਗੱਲ ਮੇਰੇ ਵੀ ਕੰਮ ਨੇ ਟਾਈਮ ਮੈਨੇਜਮੈਂਟ ਹੈਗਾ ਨੀ ਏ। ਤੇ ਕੰਮ ਥੋੜਾ ਵੀ ਨੀ ਹੋ ਜਾਂਦਾ ਹੋ ਪਾਂਦਾ ਹਮ ਅੱਜ ਦੇ ਕੰਮ ਅਸੀਂ ਕੱਲ੍ਹ ਕਰਾਂਗੇ, ਕੱਲ ਦੇ ਕੰਮ ਪਰਸੋਂ ਕਰਾਂਗੇ। ਫਿਰ ਕੀ ਏ? ਘੱਟ ਟਾਈਮ ਚ ਅਸੀਂ ਜ਼ਿਆਦਾ ਕੰਮ ਕਰਾਂਗੇ ਤੇ ਉਹ ਚੰਗੇ ਇਸ ਤਰ੍ਹਾਂ ਹੋ ਨੀ ਪਾਏਗਾ।
ਹਾਂਜੀ।
ਟਾਈਮ- ਟਾਈਮ ਤੁਸੀਂ ਬਰਬਾਦ ਕਰ ਦਿੱਤਾ ਹੁਣ ਅੱਜ ਦਾ ਕੰਮ, ਸਾਨੂੰ ਅੱਜ ਹੀ ਕਰਨਾ ਏ। ਹੈਨਾ ਤੇ ਹੁਣ ਜਲਦੀ-ਜਲਦੀ ਕੀਤਾ ਤੇ ਉਹ ਖ਼ਰਾਬ ਹੋ ਗਿਆ ਹੈਨਾ। ਉਹੀ ਅਸੀਂ ਅਗਰ ਟਾਈਮ ਨਾਲ ਚੱਲੇ ਹੁੰਦੇ ਸਾਡਾ ਕੀ ਕੰਮ ਵੀ ਟਾਈਮ ਨਾਲ ਖਤਮ ਹੋਏਗਾ ਔਰ ਫਿਰ ਚੰਗੀ ਤਰ੍ਹਾਂ ਉਹ ਬੀ ਹੋ ਪਾਏਗਾ ਕੰਮ।
ਨਈ-ਨਈ ਇਹ ਤੇ ਹੈ ਹੀ ਏ। ਹੁਣ ਕੀ ਏ ਕਿ ਮੈਂ ਵੀ ਸੋਚਦੀ ਹਾਂ ਕਿ ਡੇਲੀ ਨਾ ਏਕ ਰੂਟੀਨ ਫੋਲੋ ਕਰਾਂ ਕਿ ਕਿ ਕੁੱਛ ਕੰਮ ਕਰ ਲਵਾਂ ਨਾਲ ਦੇ ਨਾਲ ਔਰ ਕੋਈ ਬਾਰ ਦਾ ਕੰਮ ਕਰ ਲਵਾਂ ਲੇਕਿਨ ਨਈ ਹੋ ਪਾਂਦਾ ਬਿਲਕੁਲ ਨੀ ਹੋ ਪਾਂਦਾ ਐ।
ਹਮ ਸਹੀ ਗੱਲ ਏ।
ਇਹ ਗੱਲ ਐ।
ਭੈਣ ਜੀ, ਹਾਂਜੀ ਮੈਨੂੰ ਇੱਕ ਕਾਲ ਆ ਰਹੀ ਹੈ। ਤੇ ਮੈਂ ਤੁਹਾਨੂੰ ਬਾਅਦ ਚ' ਕਾਲ ਕਰਦੀ ਹਾਂ।
ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਸਤਿ ਸ੍ਰੀ ਅਕਾਲ ਜੀ। ਹਾਂਜੀ।